ਉਹ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਹੋ
ਬਸ ਜੀ ਠੀਕ ਆ ਤੁਸੀਂ ਸੁਣਾਓ
ਬਸ ਜੀ ਮੈਂ ਵੀ ਵਧੀਆ ਹੋਰ ਕੀ ਕਰਦੇ ਪਏ ਸੀ।
ਹੋਰ ਕੀ ਕਰਦੇ ਪਏ ਸੀ।
ਬਸ ਹੁਣੇ ਹੀ ਰੋਟੀ ਰੋਟੀ ਖਾ ਕੇ ਦੁਕਾਨ ਤੇ ਆਏ ਸੀ ਇਹਦੇ ਪਾਪਾ ਗਏ ਨੇ ਹੁਣ ਘਰ ਰੋਟੀ ਖਾਣ
ਅੱਛਾ ਅੱਛਾ ਔਰ ਸਭ ਠੀਕ ਠਾਕ ਨੇ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਤੁਸੀਂ ਕੀ ਕਰਦੇ ਪਏ ਸੀ।
ਮੈਂ ਮਸੇ ਬੱਚਿਆਂ ਨੂੰ ਰੋਟੀ ਰੁਟੀ ਦਿੱਤੀ ਪਾ ਕੇ ਤੇ ਮੈਂ ਕਿਹਾ ਚਲੋ ਖਾਓ ਹੁਣ ਕੰਮ ਨਿਪਟਾਓ ਖਾਣ ਦਾ ਖਾਂਦੇ ਹੀ ਨੀ ਬੜੀ ਲੇਟ ਕਰਦੇ ਇੱਕ ਮੈਂ ਅੱਜ ਬਣਾਈ ਮੂੰਗੀ ਦੀ ਦਾਲ ਦੇ ਨਾਲ ਉਹ ਕੀ ਕਹਿੰਦੇ ਆ ਕਰੇਲੇ
ਅੱਛਾ- ਅੱਛਾ ਅਸੀਂ ਅੱਜ ਕੜੀ ਚਾਵਲ ਬਣਾਏ ਸੀਗੇ
ਹਾਂ ਮੈਂ ਮੂੰਗੀ ਦਾਲ ਕਰੇ ਨਾਲ ਕਰੇਲੇ ਬਣਾਏ ਨਾਲ ਫੁਲਕੇ ਬਣਾਏ ਸਵਾਦ ਲੱਗਦਾ ਦਿਨਾਂ ਚ ਕਰੇਲੇ ਕਰੂਲੇ ਬਣੇ ਬੜੇ ਟੇਸਟੀ ਲੱਗਦੇ ਨੇ
ਅੱਛਾ ਸਾਡੇ ਘਰ ਨੀ ਕੋਈ ਖੁਸ਼ ਹੋ ਕੇ ਖਾਂਦੇ ਸ਼ਿਰਫ ਮੰਮੀ ਖੁਸ਼ ਹੋ ਕੇ ਖਾਂਦੇ ਨੇ ਕਰੇਲੇ ਮੇਰੇ ਕੋਲੋਂ ਬੱਚਿਆਂ ਕੋਲੋਂ ਇਹਦੇ ਪਾਪਾ ਕੋਲੋਂ ਖਾਣ ਹੀ ਨੀ ਹੁੰਦੇ ਕਰੇਲੇ
ਨਹੀਂ ਕਰੇਲੇ ਬੜੇ ਸੁਆਦ ਬਣਦੇ ਨੇ ਅਗਰ ਤੁਹਾਡੇ ਕੋਲ ਭਰ ਕੇ ਨਹੀਂ ਖਾਣ ਹੁੰਦੇ ਤੇ ਤੁਸੀਂ ਕਚਰੀਆਂ ਬਣਾ ਲਓ ਕਚਰੀਆਂ ਇਹਨੂੰ ਬੜੇ ਟੇਸਟੀ ਬਣਦੇ ਨੇ ਕਰੇਲੇ ਸਾਡੇ ਤੇ ਸਾਰੇ ਬਹੁਤ ਖੁਸ਼ ਹਾਂ ਕਚਰੀਆਂ ਕਚਰੀਆਂ ਕੱਟ ਲੋ ਪਿਆਜ ਦੋ ਤਿੰਨ ਪਿਆਜ ਲੈ ਲੋ ਵੱਡੇ ਵੱਡੇ ਇੱਕ ਪਿਆਜ ਦੇ ਚਾਰ ਹਿੱਸੇ ਖਾ ਲੋ ਤੇ ਨਾਲ ਫਿਰ ਕੀ ਕਹਿੰਦੇ ਨੇ ਹਰੀਆਂ ਮਿਰ ਚੱਲ ਲਓ ਟਮਾਟਰ ਲੈ ਲਓ ਉਨਾਂ ਨੂੰ ਭੁੰਨ ਲਓ ਤੇ ਜਿਹੜੇ ਕਰੇਲੇ ਦੇ ਉੱਤੇ ਬੂਰ ਬੂਰ ਉਤਰਦਾ ਨਾ ਤੇ ਵਿੱਚ ਉਹਰਾ ਬੂਰ ਪਾ ਦਿਓ ਪਿਆਜ ਪਿਊਜ ਦੇ ਵਿੱਚ ਟਮਾਟਰ ਟਮੂਟਰ ਦੇ ਉਹਨੂੰ ਭੁੰਨੋ ਭੁੰਨ ਭੁੰਨ ਕੇ ਉਹਦੇ ਵਿੱਚ ਕਚਰੀਆਂ ਤਲ ਕੇ ਵਿੱਚ ਸੁੱਟ ਦਿਓ। ਉਹ ਇੰਨੇ ਸਵਾਦ ਬੰਨਦੇ ਨੇ ਉਹਦੇ ਚ ਮੈਗੀ ਮਸਾਲਾ ਪਾਓ ਚਾਟ ਮਸਾਲਾ ਪਾਓ ਹਲਦੀ ਨੂਣ ਮਿਰਚ ਪਾਓ ਬਹੁਤ ਮਜ਼ੇਦਾਰ ਬਣਦੇ ਨੇ ਫਿਰ ਨਾਲ ਮੂੰਗੀ ਦੀ ਦਾਲ ਬਣਾਓ ਤਾਂ ਉਹ ਬਹੁਤ ਟੇਸਟ ਆਂਦਾ ਉਹਦੇ ਖਾਣ ਦਾ। ਸਾਡੇ ਤੇ ਇੱਥੇ ਰੋਜ਼ ਦੂਸਰੇ ਤੀਸਰੇ ਦਿਨ ਨਹੀਂ ਸਾਡੇ ਇੱਥੇ ਦੂਸਰੇ ਤੀਸਰੇ ਦਿਨ ਕਰੇਲੇ ਬਣ ਜਾਂਦੇ ਨੇ ਸਾਰੇ ਖੁਸ਼ ਹੋ ਕੇ ਖਾਂਦੇ
ਖੁਸ਼ ਹੋ ਕੇ ਖਾਂਦਾ ਜੇ ਮੇਰਾ ਤੇ ਦਿਲ ਕਰਦਾ ਆਪਾਂ ਜਾਂਨੇ ਆ ਨਾ ਜਿਵੇਂ ਬਾਜ਼ਾਰ ਘੁੰਮਣ ਫਿਰਨ ਤੇ ਮੈਂ ਕਹਿਨੀ ਆ ਕਰੇਲੇ ਲੈਲੋ ਇੱਕ ਤੇ ਐ ਵੈਮ ਆਂਦਾ ਕਿ ਗਰਮੀ ਏ ਤੇ ਦੂਜਾ ਐ ਵੈਮ ਆਂਦਾ ਗਰਮ ਹੁੰਦੇ ਨੇ ਤੇ ਫੇਰ ਨਾ ਇਸ ਕਰਕੇ
ਸਗੋ ਐ ਦਿਨਾਂ ਚ ਤਾ ਖਾਧੇ ਜਾਂਦੇ ਨੇ ਕਰੇਲੇ ਗਰਮ ਸਰਦੀਆ ਚ ਤਾ ਮਿਲਦੇ ਨੀ ਐਇਯੋ ਦਿਨਾ ਚ ਖਾਣ ਹੁੰਦੇ ਨੇ ਕਰੇਲੇ।
ਅੱਜ ਕੱਲ ਨਾ ਜੀ ਦੇਖੋ ਸਾਰੀ ਸਬਜ਼ੀ ਨਾ ਬਾਰਾ ਮਾ ਬਾਰਾ ਮਾ ਹੋ ਗੀ ਏ ਹਰ ਮੀਨੇ ਮਿਲਦੀ ਐ ਹਰ ਇੱਕ ਸਬਜ਼ੀ ਜੇੜੀ-ਜੇੜੀ ਮਰਜ਼ੀ ਵੇਖ
ੜਾ ਸਈ ਟੇਸਟ ਆਂਦਾ ਨਾ ਤੇ ਹਰ ਸਬਜ਼ੀ ਦੇ ਟਾਈਮ ਦੇ ਉੱਤੇ ਈ ਟੇਸਟ ਆਂਦਾ ਵੇ ਖਾਣ ਦਾ। ਜੇਹੜੀ ਜੀ ਤੇ ਐ ਦਿਨਾਂ ਚ ਮੂੰਗੀ ਦੀ ਦਾਲ ਹੋਏ ਨਾਲ ਕਰੇਲੇ ਹੋਣ ਨਾਲ ਦਈ ਚ ਪਕੌੜੀਆਂ ਹੋਣ ਤੇ ਵੈਸੇ ਸੱਚੀ ਬੜਾ ਮਜ਼ਾ ਆਂਦਾ ਖਾਣ ਦਾ ਰੋਚੀ। ਬੋਤ ਟੇਸਟੀ ਲੱਗਦੀ ਐ ਕਈ ਵਾਰੀ ਬਣਾਓ ਤੁਸੀਂ ਬੋਹਤ ਅੱਛਾ ਲੱਗੇਗਾ ਤੁਹਾਨੂੰ ਵੀ। ਉਹਦੇ ਉੱਤੇ ਮੂੰ ਪਾ ਕੇ ਬਨਾ
ਕਰਾਂਗੀ ਬਣਾਣਾ ਆਸਤੇ ਹੁਣ ਨਾ ਮੈਂ ਨਾ ਦੁਕਾਨ ਤੇ ਆਈ ਹੋਈ ਸ ਸੀਗੀ ਏਂਦੇ ਪਾਪਾ ਗਏ ਨੇ ਰੋਟੀ ਖਾਣ ਤੇ ਮੈਂ ਨਾ ਬਸ ਬੈਠੀ ਨਾ ਏਈ ਦੇਖ ਰਹੀ ਆ ਕਿ ਬਾਰ ਨਾ ਸਾਡੇ ਸੜਕਾਂ ਤੇ ਨਾ ਮੇਨ ਸੜਕ ਤੇ ਈ ਹੈਗੀ ਐ ਸਾਡੀ ਸ਼ੋਪ ਤੇ ਸੜਕ ਤੇ ਨਾ ਮੈਂ ਦੇਖਦੀ ਪਈ ਆ ਕਿੰਨਾ ਪ੍ਰਦੂਸ਼ਣ ਫੈਲਿਆ ਹੋਇਆ ਐਨਾ ਧੂੰਆਂ- ਧੂੰਆਂ ਹੋਇਆ ਪਿਆ।
ਹਾਂ ਉਹ ਗਾੜੀਆਂ ਵਾੜੀਆਂ ਚੱਲਦੀਆਂ ਨਾ ਤਾ ਉਹਦੀ ਵਜ੍ਹਾ ਤਾ ਪ੍ਰਦੂਸ਼ਣ ਵਗੈਰਾ ਬੜਾ ਜਾਦਾ ਹੋ ਜਾਂਦਾ ਬੋਤ ਜਾਦਾ।
ਪ੍ਰਦੂਸ਼ਣ ਹੋਇਆ ਪਿਆ ਮੈਂ ਨਾ ਸਿਰਫ ਐਈ ਚੀਜ਼ ਦੇਖ ਰੀ ਆ ਔਰ ਪ੍ਰਦੂਸ਼ਣ ਐਨਾ ਹੋ ਰਿਹਾ ਔਰ ਲੋਕ ਕੀ ਲੋਕਾਂ ਦੇ ਨਾ ਉੱਧਰ ਕੋ ਦੁਕਾਨਾਂ ਅੱਗੇ ਜਾਂ ਕਿੱਥੇ ਵੀ ਸਟੋਰ ਤੇ ਨਾ ਸਰਕਾਰ ਨੇ ਪੇੜ ਲਗਾ ਰੱਖੇ ਨੇ ਠੀਕ ਐ ਔਰ ਨਾ ਲੋਕ ਕੀ ਨਾ ਅਪਨੇ ਦੁਕਾਨਾਂ ਦੇ ਅੱਗੋਂ ਪੇੜ ਈ ਕੱਟਦੇ ਪਏ ਨੇ ਕਿ ਤਾਂ ਕਿ ਸਾਡੀਆਂ ਦੁਕਾਨਾਂ ਦਿਖਨ।
ਹਾਂ ਬਸ ਉ ਉਹੀਓ ਗਲ ਤੇ ਗੱਲ ਉਹੀਓ ਗਲ ਤੇ ਗੱਲ ਕਰ ਰੇ ਆ ਨਾ ਫੇਰ। ਤੋ ਉਹੀਓ ਤਾਂ ਗਲਤ ਹੋ ਰਿਆ ਤਾਂ ਉਹਦੀ ਵਜ੍ਹਾ ਤੋਂ ਸਾਡੀ ਗਰਮੀ ਜਾਦਾ ਵੱਧਦੀ ਪਈ ਐ ਨਾ। ਪੇੜ ਪੋਦੇ ਕੱਟ ਦਿੰਦੇ ਨੇ ਆਕਸੀਜਨ ਵਗੈਰਾ ਮਿਲਦੀ ਨੀ ਐ। ਤੋ ਉਸ ਕਰਕੇ ਸਾਡੇ ਫੇਰ ਗਰਮੀ-ਗੁਰਮੀ ਜਾਦਾ ਹੁੰਦੀ ਓਦੀ ਵਜਾ ਤੋਂ ਈ। ਉਹ ਜਿੱਥੇ ਪੇੜ ਪੋਦੇ ਜਾਦਾ ਹੋਣਗੇ ਤਾਂ ਉੱਥੇ ਗਰਮੀ ਤੁਹਾਨੂੰ ਪਤਾ ਘੱਟ ਈ ਲੱਗੇਗੀ ਹੋਏਗੀ।
ਹਾਂਜੀ ਉਹ ਨਾ ਸਾਡੇ ਨਾ ਨਾਲ ਵਾਲੇ ਨਾ ਬਿਲਕੁਲ ਨਾਲ ਇੱਕ ਦੁਕਾਨ ਛੋੜ ਕੇ ਨਾਲ ਨਾ ਇੱਕ ਮੈਡੀਕਲ ਖੁੱਲਿਆ ਵੇ। ਤੇ ਨਾ ਔ ਏਧਰ ਵੀ ਨਾ ਆ ਕੀ ਕੇਦੇ ਨੇ ਉਹਨਾਂ ਨੇ ਨਾ ਸਾਡਾ ਮੈਡੀਕਲ ਉਹ ਨੇ ਨਾ ਦੁਕਾਨ ਦੇ ਅੱਗੇ ਦਾ ਪੇੜ ਕੱਟ ਤਾ।
ਔ ਹੋ। ਤੇ ਉਨਾਂ ਨੂੰ ਕੀ ਫੇਦਾ ਹੋਇਆ ਉਨੂੰ ਕੱਟਣ ਦੀ ਵਜ੍ਹਾ ਤੋਂ ਕੋਈ ਫੇਦਾ ਹੋਇਆ ਉਨਾਂ ਨੂੰ। ਨੵਈ ਮੈਂ ਕੈ ਰੀ ਆ ਉਨਾਂ ਨੂੰ ਕੋਈ ਫਾਇਦਾ ਹੋਇਆ ਪੇੜ ਪੂੜ ਕੱਟਣ ਦਾ।
ਨਈ ਉਨਾਂ ਨੇ ਆਪਣਾ ਤੇ ਦੇਖੋ ਸਾਰਾ ਕੱਟ ਤਾ ਤੇ ਨਾ ਆਪਾ ਨਾ ਸਾਡੇ ਨਾਲ ਦੀ ਦੁਕਾਨ ਐ ਆਪਾ ਦੁਕਾਨ, ਦੁਕਾਨ ਨਾ ਬੰਦ ਕਰਕੇ ਰਾਤੀ ਦੁਕਾਨ ਕਾਰ ਆਏ ਐ ਨਾ ਦੁਬਾਰ ਰੱਖ ਕੇ ਗੱਡੀ ਖੜੀ ਕਰਕੇ ਅਪਣੀ ਬਾਈਕ ਚੂਕਨ ਗਏ। ਤੇ ਨਾ ਰਾਤੀ ਨਾ ਓਨਾ ਦਾ ਨਾ ਇੱਕ ਮੁੰਡਾ ਦੁਕਾਨ ਤੇ ਕੰਮ ਕਰ ਉਹ ਰਾਤੀ ਸਾਡੀ ਦੁਕਾਨ ਦੇ ਅੱਗੇ ਦਾ ਵੀ ਪੇੜ ਕੱਟਦਾ ਪਿਆ ਐ ਤੇ ਬੋਲ ਪਏ ਕੇਦੇ ਤੂੰ ਸਾਡੀ ਦੁਕਾਨ ਦੇ ਅੱਗੇ ਦਾ ਪੇੜ ਕਿਉ ਕੱਟ ਰਿਹਾ।
ਤੇ ਉਹ ਤੇ ਗਲਤ ਗੱਲ ਏ ਨਾ ਪੇੜ ਕੱਟਣੇ ਨੀ ਚਾਈਦੇ ਪੇੜ ਤੇ ਸਗੋਂ ਲਗਾਣੇ ਚਾਈਦੇ ਨੇ।
ਹਾਂਜੀ ਕਹਿੰਦਾ ਸਾਡਾ ਨਾ ਮੈਡੀਕਲ
ਹੂੰ, ਨਈ ਉਹਨਾਂ ਨੂੰ ਸਗੋਂ ਪੇੜ ਲਗਾਣੇ ਚਾਹੀਦੇ ਪੇੜ ਜਿੰਨੇ ਲਗਾਣਗੇ ਓਨੀ ਹਵਾ ਸਾਨੂੰ ਮਿਲੇਗੀ ਆਕਸੀਜਨ ਮਿਲੇਗੀ ਸਭ ਕੁਛ ਮਿਲੇਗਾ ਉਹ ਤੇ ਪੇੜ ਕੱਟਣਾ ਤਾ ਵੈਸੇ ਗਲਤ ਗੱਲ ਹੈਗੀ ਏ ਬਿਲਕੁਲ ਨੀਂ ਕੱਟਣੇ ਚਾਹੀਦੇ ਏ ਪੇੜ
ਉਹਨੇ ਨਾ ਫੇਰ ਸਾਡਾ ਵੀ ਕੱਟ ਤਾਂ ਮੈਡੀਕਲ ਵਾਲੇ ਨੇ ਤੇ ਆਪਾ ਐਹ ਕਹਿੰਦੇ ਤੂੰ ਮੈਡੀਕਲ ਵਾਲੇ ਨੂੰ ਕਹਿੰਦੇ ਤੂੰ ਸਾਡਾ ਪੇੜ ਕਿਉਂ ਕੱਟਦਾ ਪਿਆ ਦੁਕਾਨ ਦੇ ਅੱਗੇ ਦਾ
ਨਹੀਂ ਤੇ ਕੋਈ ਹੋਰ ਨੀ ਬੋਲਿਆ ਤੁਹਾਡੇ ਅੱਗੇ ਪਿੱਛੇ ਹੋਰ ਵੀ ਦੁਕਾਨਾਂ ਸੀ ਉਹ ਨੀ ਬੋਲੇ ਕੋਈ ਵੀ
ਨਹੀਂ ਜੀ ਸਾਡੀ ਦੁਕਾਨ ਦਾ ਅੱਗੇ ਸਾਡੀ ਦੁਕਾਨ ਅੱਗੇ ਦਾ ਹੀ ਕੱਟਿਆ ਸੀਗਾ ਉਹਨਾਂ ਨੇ ਪੇੜ ਤੇ ਅਸੀਂ ਬੋਲਣਾ ਸੀ ਕਿਸੇ ਨੇ ਕੀ ਬੋਲਣਾ ਸੀਗਾ ਅੱਜ ਕੱਲ੍ਹ ਤੇ ਲੋਕ ਦੁਕਾਨਦਾਰ ਹੁੰਦੇ ਨੇ ਨਾ ਉਹ ਐਹੀ ਕਹਿੰਦੇ ਨੇ ਕਿ ਸਾਡੀਆਂ ਦੁਕਾਨਾਂ ਸਾਫ਼ ਦਿਖਣ ਬਿਲਕੁਲ
ਹਾਂ ਓ ਨਾਮ ਹੋਏ ਉਹਨਾਂ ਦੀ ਦੁਕਾਨ ਦਾ ਨਾਮ ਨੂਮ ਹੋਏ ਤੇ ਇਸ ਕਰਕੇ ਪੇੜ ਵਗੈਰਾ ਕੱਟ ਦਿੰਦੇ ਨੇ ਜਿਆਦਾ ਤੋਂ ਜਿਆਦਾ ਦੇਖ ਦੇਖਣ ਲੋਕ ਤਾਂ ਤਾਂਹੀ ਓ ਕੁਛ ਹੈਗਾ ਨਾ ਬਸ ਉਹੀ ਓ ਦਿੱਕਤ ਹੁੰਦੀ ਆ ਨਾ ਲੋਕਾਂ ਨੂੰ
ਦੁਕਾਨ ਸਾਡੀ ਦੁਕਾਨ ਤੇ ਨਾ ਬਿਨਾਂ ਉਦੇ ਗੁਜ਼ਾਰਾ ਨੀ ਹੈਗਾ ਪੇੜ ਬਿਨਾਂ ਬੰਦਾ ਛਾਂਏ ਚ ਬਹਿ ਕੇ ਕੰਮ ਕਰ ਲੈਂਦਾ ਅਗਰ ਕਿਸੇ ਬਾਈਕ ਦਾ ਟਾਇਰ ਬਦਲ ਣੇ ਛਾਂਏ ਚ ਬਹਿ ਕੇ ਬਦਲ ਲੈਂਦਾ ਵੇ ਹੁਣ ਇੰਨੀਆਂ ਵੱਡੀਆਂ ਦੁਕਾਨਾਂ ਵੀ ਨੀ ਹੈਗੀਆਂ
ਪੇੜ ਹਾਂ ਪੇੜ ਦਾ ਨਾ ਬੜਾ ਫਾਇਦਾ ਹੁੰਦਾ ਛਾਂ ਵੀ ਮਿਲ ਜਾਂਦੀ ਇਨਸਾਨ ਦੀ ਕੰਮ ਵੀ ਕਰ ਲੈਂਦਾ ਤੇ ਇੱਕ ਆਕਸੀਜਨ ਵਗੈਰਾ ਵੀ ਸਾਨੂੰ ਮਿਲਦੀ ਰਹਿੰਦੀ ਹਵਾ ਦੀ ਤੇ ਪੇੜ ਦੇ ਥੱਲੇ ਤੇ ਉਝ ਹੀ ਲੋਕੀ ਬੜਾ ਖੁਸ਼ ਹੋ ਕੇ ਬਹਿਦੇ ਨੇ ਸਾਰੇ ਜਣੇ ਵੈਸੇ ਉਨ ਉਹਨਾ ਨੂੰ ਚਾਹੀਦਾ ਸੀ ਪੇੜ ਨੀ ਕੱਟਣਾ ਚਾਹੀਦਾ ਸੀ ਬਿਲਕੁਲ ਵੀ ਹੈਲੋ
ਤੋਂ ਵੱਧ ਲਗਾਨੇ ਚਾਹੀ ਚਾਹੀਦੇ ਨੇ ਜਿਵੇਂ ਕਿ ਇਨਾ ਪ੍ਰਦੂਸ਼ਣ ਫੈਲ ਰਿਹਾ ਵੇ
ਪੇੜ ਤਾਂ ਸਾਨੂੰ ਹਾਂ ਫੇਰ ਜਿੰਨੇ ਆ ਉਨੇ ਅੱਛੇ ਹੁੰਦੇ ਨੇ ਬਹੁਤ ਵਧੀਆ ਲੱਗਦੇ ਪੇੜ ਹਾਂ ਉਹ ਤੇ ਹੈ ਈ ਏ
ਹਾਂਜੀ ਫਲਾਵਰ ਹੋ ਗਏ ਫਲਾਵਰ
ਹੋਗੇ ਹੁਣ ਕਹਿੰਦੇ ਸਕੂਲ ਵਾਲੇ ਵੀ ਕਹਿੰਦੇ ਨੇ ਤੇ ਇੱਕ ਪੌਦਾ ਜ਼ਰੂਰ ਲਾਓ
ਲਗਾਣਾ ਚਾਹੀਦਾ, ਹਾਂ ਲਗਾਣਾ ਚਾਹੀਦਾ
ਚਾਹੀਦਾ
ਉਹ ਤੇ ਹੈ ਇਸ ਏ ਇੱਕ ਇੱਕ ਬੂਟਾ ਜ਼ਰੂਰ ਲਗਾਣਾ ਚਾਹੀਦਾ ਆਪਣੇ-ਆਪਣੇ
ਵੱਡੀ ਕੁੜੀ ਐ ਨਾ ਉਹ
ਹਾਂਜੀ, ਹਾਂਜੀ-ਹਾਂਜੀ
ਕੀ ਕਰਦੀ ਏ
ਅੱਛਾ ਜੀ, ਹੈਲੋ
ਪਤਾ ਕੀ ਕਦੇ ਚਾਈ ਜੀ ਤੁਹਾਡੇ ਤੇ ਨਾ ਇੱਕੋ ਹਾਂਜੀ ਅਵਾਜ਼ ਨੀ ਆ ਰੀ ਤੁਹਾਨੂੰ। ਹੈਲੋ ਹੈਲੋ ਮੈਨੂੰ ਤੁਹਾਡੀ ਆਵਾਜ਼ ਆ ਰਹੀ ਏ। ਹੈਲੋ ਤੁਹਾਨੂੰ ਆਵਾਜ਼ ਨੀਂ ਆ ਰੀ ਮੇਰੀ।